ਚੱਲ, ਹੋਰ ਠੀਕ ਠਾਕ? ਘਰਪਾਰ ਠੀਕ, ਘਰਪਾਰ ਠੀਕ ਹੈ? ਵਧੀਆ ਜੀ, ਆਵਾਜ਼ ਤੁਹਾਡੀ ਕਟ ਆ ਰਹੀ ਹੈ। ਆਵਾਜ਼ ਥੋੜੀ ਵਧਾਓ ਬਸ ਬੈਠਿਆ, ਮੈਂ ਤੁਹਾਡੇ ਨਾਲ ਨਾ ਨਸ਼ੇ ਦੇ ਬਾਰੇ ਟੋਪਿਕ 'ਤੇ ਨਾ ਮੈਂ ਡਿਸਕਸ ਕਰੀ ਜੀ ਥੋੜੇ ਜੀ, ਹਾਂਜੀ ਬਲ ਅੱਜ ਕੱਲ ਤਾਂ, ਯੂਥ ਬਹੁਤ ਜ਼ਿਆਦਾ ਨਸ਼ੇ ਚ' ਗਿਆ, ਹਨਾ ਜੀ ਬਹੁਤ ਜ਼ਿਆਦਾ ਨਸ਼ੇ ਚ', ਕੋਈ ਕਿਸੇ ਦਾ ਧਿਆਨ ਨਹੀਂ ਹੈਗਾ ਡਰਗਸ ਨਸ਼ੇ ਦੇ ਕਰਕੇ, ਮੁੰਡੇ ਮਰੀ ਜਾਂਦੇ ਨੇ, ਹਨਾ
ਉਹੀ ਤੇ, ਨਾ ਫਿਜ਼ੀਕਲੀ ਫਿੱਟ ਹੈਗੇ ਨੇ, ਨਾ ਮੈਨਟਲੀ ਫਿਟ
ਮਰੀ ਜਾਂਦੇ ਨੇ, ਨਾ ਕੋਈ ਜਿੰਮ-ਜਿੰਮ ਵੀ ਨੀ ਜਾਂਦੇ, ਅੱਜ ਕੱਲ ਦੇ ਯੂਥ ਤੇ' ਬਿਲਕੁਲ ਵੀ ਨ, ਯੂਥ ਜਿੰਮ ਚ' ਜਾਂਦੇ ਹੀ ਨਹੀਂ
ਉਦੇ ਕਰਕੇ ਹੋ ਰਿਹਾ ਨਾ ਨਸ਼ੇ ਕਰਕੇ
ਹਾਂਜੀ ਨਸ਼ੇ ਦਾ ਕਾਰਨ ਬਹੁਤ ਜ਼ਿਆਦਾ ਖ਼ਰਾਬ ਹੋ ਪਿਆ
ਹਾਂਜੀ
ਨ' ਨਸ਼ੇ ਦੇ ਕਾਰਨ ਸਾਰੇ ਰ' ਰੋਜ਼ਤ ਰੋਜ਼ ਮੌਤਾਂ ਹੋ ਰਹੀਆਂ ਨੇ ਕੋਈ ਕੋਈ ਸਰਕਾਰ ਧਿਆਨ ਨਹੀ ਦੇ ਰਹੀ ਬਿਲਕੁਲ ਵੀ
ਨਾ ਕਿਸੇ ਨੂੰ ਨਾ ਕਿਸੇ ਨੂੰ ਆਪਣੇ ਕੰਮ ਤੋਂ ਕੁਛ ਲੈਣਾ ਬਸ ਨਸ਼ੇ ਨੂੰਸ਼ੇ ਕਰਨ ਬਾਸ
ਨਸ਼ੇ ਟੀਕੇ ਲਾਈ ਜਾਂਦੇ ਡਰੱਗਸ ਡਰੱਗਸ ਲਈੈ ਜਾਂਦੇ ਪਏ ਨੇ ਬਹੁਤ ਜ਼ਿਆਦਾ ਇਹਨੇ ਸਭ ਲਾਈ ਹੋ ਰਹੀ ਹੈ ਅੱਜ ਕੱਲ ਫੜੇ ਵੀ ਫੜੇ ਵੀ ਬਹੁਤ ਜਾਂਦੇ ਨੇ ਸਰਕਾਰ ਤੇ ਆਪਣਾ ਸਰਕਾਰ ਤੇ ਘਰ ਵੀ ਟਾ ਦਿੰਦੀ ਜਿਹੜੇ ਨਸ਼ੇ ਵੇਚਦੇ ਨੇ ਸਰਕਾਰ ਵੀ ਪੂਰਾ ਆਪਣਾ ਰੋਲ ਵੀ ਨਿਭਾ ਰਹੀ ਹੈ ਵੈਸੇ
ਕਈ ਹੈਗੇ ਨੇ ਜਿਹੜੇ ਮਤਲਬ ਨਹੀਂ ਫੜੇ ਜਾਂਦੇ ਜਿਹੜੇ ਮਤਲਬ ਕਈ ਹੈਗੇ ਨੇ ਜਿਹੜੇ ਐਵੇਂ ਘੁੰਮਦੇ ਪਏ ਨੇ ਆਹੋ
ਫਿਰ ਉਹ ਨਸ਼ੇ ਕਰਕੇ ਫੇਰ ਉਹ ਚੋਰੀਆਂ ਕਰਦੇ ਨੇ ਬਹੁਤ ਫੇਰ ਲੋਕਾਂ ਨੂੰ ਨੁਕਸਾਨ ਭੇਦ ਕਰਦੇ ਨੇ ਨਸ਼ੇ ਨਸ਼ੇ ਚ' ਲੜਾਈਆਂ ਵੀ ਕਰ ਲੈਂਦੇ ਨੇ ਨਾ ਜੀ ਹ ਹਾਂਜੀ
ਅੱਗੋਂ ਦੀ ਅੱਗੋਂ ਵੱਧਦੇ ਰਹਿੰਦੇ ਨੇ ਹਨ ਸਟਾਰਟਿੰਗ ਛੋਟੇ ਤੋਂ ਕਰਦੇ ਨੇ ਸਟਾਰਟਿੰਗ ਛੋਟੀ ਜਿਹੀ ਚੀਜ਼ ਤੋਂ ਕਰਦੇ ਨੇ ਅਤੇ ਐਂਡਿੰਗ ਵੱਡੀ ਤੋਂ ਹੁੰਦੀ ਹੈ
ਕੋਈ ਹੋਰ ਹੀ ਹੁੰਦਾ ਵੈ ਆਪਣੇ ਆਪ ਤੇ ਕੁਛ ਹੁੰਦਾ ਨੀ
ਅਤੇ ਹੁਣ ਹੁਣ ਜਾਵੇ ਤੁਸੀਂ ਕੋਈ ਵੀ ਬੰਦੇ ਨੂੰ ਉਹੀ ਜੈ
ਹਾਂ ਬਹੁਤ ਗ਼ਲਤ ਚੀਜ਼ ਹੈ ਨਾ ਘਰ ਦੇ ਘਰ ਉਜੜ ਜਾਂਦੇ ਨਸ਼ੇ ਦੇ ਕਾਰਨ
ਉਹੀ ਤੇ ਹੁਣ ਕਿੰਨੇ ਕਿੰਨੇ ਬੰਦੇ ਹੈਗੇ ਨੇ ਜਿਹੜੇ ਮਤਲਬ ਇਹ ਕੰਮਾਂ ਚ' ਪਏਦੇ ਨੇ ਕਿੰਨੇ ਬੰਦੇ ਹੈਗੇ ਨੇ ਰੋਜ਼ ਦਾ ਵਜ਼ ਲਗਾ ਕੇਿਆਦੇ ਕੁਛ ਹੁਣ ਦੇਖਾ ਜੇ ਤੇ ਜਿਵੇਂ ਹੁਣ ਨਸ਼ੇ ਚ ਲਾਉਣ ਵਾਸਤੇ ਅਤੇ ਸਬਸੇ ਅੱਗੇ ਹੁੰਦਾ ਬੰਦਾ ਅਤੇ, ਕੋਈ ਵੀ ਕੋਈ ਵੀ ਲਵਾ ਲਓ ਜਦੋਂ ਨਸ਼ੇ ਦੀ ਗੱਲ ਹੁੰਦੀ ਹੈ ਸਭ ਤੋਂ ਪਹਿਲੇ ਹੀ ਲਵਾਉਂਦਾ ਮੂੰਹ ਤੇ ਦੋਸਤ ਤੇ ਜਦੋਂ ਜਿਵੇਂ ਹੁਣ ਰਾਸ਼ਨ ਰੂਸ਼ਨ ਦੀ ਗੱਲ ਹੋਈ ਛਨੀ ਕੋਈ ਪਾ ਕੇ ਦੇ ਸਕਦਾ, ਹ ਹੈਲੋ, ਹੈਲੋ, ਹੈਲੋ, ਹੈਲੋ ਤੁਹਾਡੀ ਤੁਹਾਡੀ ਆਵਾਜ਼ ਨਹੀਂ ਆ ਰਹੀ ਸੀ,
ਮੇਿਲ ਤੇ ਆਈ ਏ
ਅੱਛਾ ਅੱਛਾ ਹਾਂਜੀ ਹੁਣ ਆ ਰਹੀ ਹੈ ਪਹਿਲੇ ਨਹੀਂ ਆ ਰਹੀ ਸੀ ਤੁਹਾਡੀ ਆਵਾਜ਼ ਮੈਂ ਮੈਂ ਕਹਿ ਰਹਾ ਸੀ ਕਿ ਵੀ ਮਤਲਬ ਮੈਂ ਕਹਿ ਰਹੇ ਸੀ ਕਿ ਵੀ ਅੱਜ ਅੱਜ ਕੱਲ੍ਹ ਦੇ ਕਾਰਨ ਅੱਜ ਕੱਲ੍ਹ ਦਾ ਟਾਈਮ ਦੇਖ ਲਓ ਕਿੰਨਾ, ਖਰਾਬ ਆ ਗਿਆ ਮਤਲਬ ਕਿ ਸਾਰੇ ਨਸ਼ੇ ਵੱਲ ਲੱਗੇ ਦੇ ਨੇ, ਕੋਈ ਗਰਾਊਂਡ ਵਿੱਚ ਜਾਓ ਗਰਾਊਂਡ ਵਿੱਚ ਨਹੀਂ ਕੋਈ ਖਿਡਾਰੀ ਖੇਡਣ ਵਾਲਾ ਹੈਗਾ ਸਾਰੇ ਸਾਰੇ ਨਸ਼ੇ ਵਾਲੇੱ ਬੱਠੇ ਹੋ ਨੇ ਹਾਂਜੀ ਹੁਣ,
ਜਿਮ ਇਡੀ ਸਪੋਰਟਸ ਚ ਲੱਗਾ ਕੋਈ ਵੀ ਕੋਈ ਕੋਈ ਹੈਗੇਨੇ ਕੋਈ ਵੈਸੇ ਤਾਂ ਪੈਸੇ ਦੀ ਦਿੱਕਤ ਹੁੰਦੀ ਹੈ ਕਿ ਬੱਚਾ ਜਾ ਨਹੀਂ ਪਾ ਰਿਹਾ, ਓਧਰ ਸਪੋਰਟਸ'ਚ। ਇਹ ਵੀ ਦਿੱਕਤ ਹੋ ਜਾਂਦੀ ਪੈਸੇ ਦੀ, ਪਰ ਨਸ਼ੇ ਬੱਚੇ ਜਿੱਥੋਂ ਮਰਜ਼ੀ ਪੈਹੇ ਕੱਢਕੇ ਚੋਰੀ ਕਰਕੇ, ਨਸ਼ਾ ਕਰਕੇ ਚੋਰੀ ਕਰ ਲਈ ਕਿਧਰੋਂ ਵੀ, ਕਿਧਰੋਂ ਵੀ ਚੋਰੀ ਕਰ ਸਕਦਾ।
ਹੁਣ ਕਈ ਐਸੇ ਹੋ ਗਏ ਹੁਣ ਸਕੂਲ ਵੀ ਐਸੇ ਹੋ ਗਏ ਨੇ, ਹੁਣ ਬੱਚੇ ਉਹ, ਉਹ ਲਾਣ ਲੱਗ ਗਏ ਨੇ। ਜਿਹੜੀ ਉਹ ਚਲਦੀ ਪੀਏ ਉਹ ਨੇ, ਬੱਚੇ, ਨਸ਼ੇ ਕਰਨ ਲਗਗੇ ਨੇ।
ਰਾਤੀ ਆਦੇ ਨੇ, ਰਾਤੀ ਬਾਈਕਾਂ ਚਕਕੇ ਲੈ ਜਾਂਦੇ ਨੇ, ਲੋਕਾਂ ਦਾ ਸੋਨਾ-ਸੁਨਾ ਸਭ ਕੁਝ ਚੱਕਕੇ ਲੈ ਜਾਂਦੇ ਨੇ, ਨਸ਼ਾ ਕਰ
ਸਕੂਲੇ ਵੀ, ਸਕੂਲੇ ਵੀ ਇਹੀ ਕੁਛ ਹੈਗਾ ਸਕੂਲ, ਕੋਲੇਜ ਚੱਲ ਜਾਓ ਉੱਥੇ ਵੀ ਨਸ਼ੇ
ਸਭ ਤੋਂ ਜ਼ਿਆਦਾ ਤਾਂ ਸਕੂਲ'ਚ ਕੋਲਜ'ਚ ਆਂਦਾ, ਬੱਚਾ ਸਕੂਲ ਤੋਂ ਹੀ ਸਿੱਖਦਾ ਸਭ ਜਲਦੀ, ਨਸ਼ਾ।
ਉਹੀ ਤੇ ਹੈ, ਸਕੂਲ ਵਾਲੇ ਹੀ ਮਤਲਬ ਜ਼ਿਆਦਾਤਰ ਦੇਖਿਆ ਜਾਵੇ, ਹਾਂਜੀ। ਹਾਂਜੀ, ਉਹੀ ਤੇ।
ਅੱਜ-ਕੱਲ ਤੇ ਦੋਸਤ ਹੀ ਮਾਰ ਜਾਂਦੇ ਨੇ, ਇੱਕ-ਦੂਜੇ ਨੂੰ।
ਹੋਰ, ਜ਼ਿਆਦਾ ਉੰਹਦੇ ਨਾਲ ਹੀ ਫੈਲਦਾ।
ਹਾਂਜੀ?
ਮੈਂ ਕਹਿ ਰਵਾਂਗੇ, ਵੀ ਹੁਣ ਬਹੁਤ ਹੀ ਨਸ਼ਾ ਬਹੁਤ ਹੀ ਜ਼ਿਆਦਾ ਹੋਗਿਆ ਨਸ਼ਾ, ਬਹੁਤ ਹੀ ਜ਼ਿਆਦਾ ਫੈਲ ਗਿਆ।
ਬਹੁਤ ਜ਼ਿਆਦਾ ਫੈਲ ਗਿਆ, ਅੱਜ ਪੰਜਾਬ'ਚ ਵੇਖਲੋ, ਪੰਜਾਬ'ਚ ਹਰ ਦਿਨ-ਦਿਹਾੜੇ ਮੌਤਾਂ ਹੋਂਦੀਆ। ਨਸ਼ਾ ਕਰਕੇ ਲੜਾਈਆਂ ਕਰਦੇ ਨੇ ਬੰਦੂ
ਬਹੁਤ ਹੀ, ਮਤਲਬ ਕਿ ਦੇਖਿਆ ਜਾਏ ਨਾ ਇੱਕ ਤਰਫੋਂ ਕਿ ਵੀ ਇਹਨੂੰ ਕੰਟਰੋਲ ਕਰਨਾ ਚਾਹੀਦਾ।
ਹਾਂਜੀ, ਵੈਸੇ ਕਰਦੀ ਏ ਸਰਕਾਰ, ਛਾਪੇ-ਛੁਪੇ ਮਾਰਦੀ ਹੈ ਸਰਕਾਰ, ਤੇ ਪੂਰੀ ਆਪਣੀ ਮਿਹਨਤ ਨਾਲ ਹੀ, ਪਰ।
ਕਈ ਹੱਦ ਤੱਕ, ਉਹਨਾਂ ਦਾ ਏਹੀ ਹੁੰਦਾ ਹੱਥ।
ਸਰਕਾਰਾਂ ਦਾ ਵੀ ਹੁੰਦਾ ਏ, ਸਹੀ ਗੱਲ ਐ, ਕਈ-ਕਈ ਹੁੰਦੇ ਨੇ ਪੈਹੇ, ਪੈਹੇ ਦੀ ਸਾਰੀ ਖੇਲ ਏ।
ਹਾਂਜੀ, ਕਿਉਂਕਿ ਸਭ ਕੁਛ ਪਹਿਲੇ ਨੋਟੀਫਿਕੇਸ਼ਨ ਪੁਲਸ ਕੋਈ ਜਾਂਦੀ ਹੈ, ਇੱਥੇ। ਨਸ਼ਾ ਵਿਕਦਾ ਵਾ ਬਸ, ਉਹ ਕਹਿੰਦੇ ਨੇ ਕਿਸੇ ਨੂੰ ਕੁਛ
ਹਾਂਜੀ, ਸਹੀ ਗੱਲ ਐ।
ਉਹੀ ਤੇ ਹੁਣ, ਕਿੰਨੇ ਬੰ, ਕਿੰਨੇ ਬੰਦੇ ਮਾਰਤੇ ਨੇ ਨਸ਼ੇ ਨੇ। ਨਸ਼ੇ ਨੇ ਕਿੰਨੇ ਬੰਦੇ ਮਾਰਤੇ ਨੇ, ਕਿੰਨੇ ਕਿੰਨੇ ਘਰ ਉਜਾੜਤੇ ਨੇ, ਬਹੁਤ।
ਵੈਸੇ, ਇੱਕ ਜਗ੍ਹਾ ਕੰਟਰੋਲ ਵੀ ਕਰਦੀ ਸਰਕਾਰ, ਸਰਕਾਰ ਰਾਤੀ-ਰਾਤੀ ਨਾਕੇ ਲੱਗੇ ਹੁੰਦੇ ਨੇ, ਹਰ ਜਗ੍ਹਾ ਫੜਨ ਆਸ
ਹਾਂਜੀ, ਉਹ ਤੇ ਹੈਹੀ ਏ। ਹਾਂਜੀ ਉਹ ਤੇ ਹੈਹੀ ਏ, ਕਿੱਧਰ-ਕਿੱਧਰ ਹੈਗੀ ਐ? ਕਿੱਥੇ-ਕਿੱਥੇ, ਐਫਡ ਕਰਦੀ ਪਈ ਏ, ਹੈਲੋ।
ਜਿੰਮ ਜਾਂ ਬੋਡੀ, ਫਿੱਟ ਵੀ ਨਹੀਂ ਕਰ
ਹੈਲੋ। ਤੁਹਾਡੀ, ਹੈਲੋ, ਤੁਹਾਡੀ ਆਵਾਜ਼ ਕਟਕੇ ਆਂਦੀ ਪੀ ਏ। ਹੈਲੋ
ਹੁਣ ਆਈ ਦੇਖੋ, ਮੈਂ ਕਹਿ ਰਿਆਂ, ਅੱਜ-ਕੱਲ ਦਾ ਯੂਥ ਇਸ, ਅੱਜ-ਕੱਲ ਦਾ ਯੂਥ ਵੀ ਇਸ
ਹਾਂਜੀ ਅੱਜ-ਕਲ ਦਾ ਯੂਥ ਵੀ, ਉਹ ਇੰਨਾ ਹੋਯਾਦਾ। ਅੱਜ-ਕੱਲ ਦੇ ਯੂਥ ਨੂੰ ਪਤਾ ਨਹੀਂ ਕਿ ਹੋਗਿਆ, ਨਸ਼ੇ 'ਚ ਲੱਗੇ ਪੇ ਨੇ। ਅਜ-ਕੱਲ ਦਾ ਯੂਥ, ਯੂਥ, ਹੈਲੋ ਹੈਲੋ, ਹੈਲੋ ਹੈਲੋ, ਹੈਲੋ ਹੈਲੋ, ਹੈਲੋ, ਹੈਲੋ ਅਵਾਜ਼ ਨਹੀਂ ਆ ਰਹੀ।
ਕਰ
ਹੈਲੋ, ਆਵਾਜ਼- ਆਵਾਜ਼ ਨਹੀਂ ਆ ਰਹੀ ਤੁਹਾਡੀ, ਆਵਾਜ਼ ਨਹੀਂ ਆ ਰਹੀ। ਹਾਂਜੀ ਹਾਂ, ਕੀ ਨੈੱਟਵਰਕ ਦਾ ਇਸ਼ੂ ਹੋ ਰਿਹਾ ਹੋਣਾ। ਹੈਲੋ, ਹੈਲੋ, ਹੈਲੋ, ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ।
ਹ ਹਲੇ ਵੀ ਨਹੀਂ ਆ ਰਹੀ।
ਹਾਂ ਹੁਣ ਆ ਰਹੀ ਹੈ, ਮਤਲਬ ਪਹਿਲੇ ਨਹੀਂ ਆ ਰਹੀ ਸੀ। ਹਾਂ, ਪਹਿਲੇ ਨਹੀਂ ਆ ਰਹੀ ਸੀ।
ਹੋਣ ਆ ਰਹੀਆਂ ਨੇ ਠੀਕ ਹੈ, ਮੈਂ ਇਹ ਕਹਿ ਰਿਹਾ ਸੀ ਅੱਜ, ਅੱਜ ਕੱਲ ਬੱਚਾ ਕੋਈ ਜਿੰਮ ਵੀ ਨਹੀਂ ਜਾਂਦਾ। ਹਰ ਕੋਈ ਸ਼ੀਟ, ਫਿਟ ਰਹਿਣ ਵਸਤੇ, ਨਸ਼ੇ ਦੇ ਕਾਰਨ, ਹਰ ਜਗ੍ਹਾ ਸਾਰੇ ਬੱਚੇ ਬੱਚੇ ਨਸ਼ੇ ਤੇ ਗੱਲ ਦੂਰ ਹੋਏ ਨੇ। ਜਿੰਮ ਜਾਣਾ ਬਹੁਤ ਵਧੀਆ ਗੱਲ ਹੈ। ਬੋਡੀ ਫਿਟ ਰਹਿੰਦੀ ਹੈ। ਕੋਈ ਵੀ ਕੰਮ
ਰ ਨਾਲੇ ਦੇਖਿਆ ਜੇ ਨਾ ਜਿਹੜਾ ਬੰਦਾ ਜਿੰਮ ਜਾਂਦਾ ਹੈਗਾ, ਉਹ ਮਤਲਬ ਮੈਂਟਲੀ ਵੀ ਫਿੱਟ ਹੋਏਗਾ।
ਹਾਂਜੀ। ਮੈਂਟਲੀ
ਕਿਸੇ ਚੀਜ਼ ਨੂੰ ਲਰਨ ਕਰਨ ਵਿੱਚ ਤੇਜ਼ ਹੋਏਗਾ। ਉਹਦਾ ਮੈਨਟਲੀ ਸਟਰਾਂਗ ਹੋਏਗਾ ਮੈਨਟਲੀ। ਹੁਣ ਜਿਹੜਾ ਜਾਂਦਾ ਹੀ ਨਹੀਂ, ਜਿਹੜਾ ਜਾਂਦਾ ਹੀ ਨਹੀਂ ਉਹ ਅਤੇ ਐਵੇਂ ਹੀ ਹੋਏਗਾ, ਮੈਂਟਲੀ ਔਰ ਫਿਜ਼ਕਲੀ ਵੀ।
ਘਰੋਂ- ਘਰੋਂ ਕੁਛ ਹੋਰ ਕਹਿ ਕੇ ਜਾਂਦੇ ਨੇ ਕਰ ਕਰਕੇ ਨਸ਼ੇ ਆਦੇ ਨੇ। ਹਾਂਜੀ। ਅੱਜ ਕੱਲ ਜਿਵੇਂ ਹੁਣ ਵੇਪ ਹੋ ਗਿਆ, ਅੱਜ ਕੱਲ ਵੇਪ ਚ' ਕਹਿੰਦੇ ਨਸ਼ਾ ਨੀ ਹੈਗਾ।
ਹਾਂਜੀ- ਹਾਂਜੀ।
ਤਾਂ ਹੀ ਹੈ।
ਨਸ਼ੇ ਹੀ ਹੈਗਾ ਬਹੁਤ ਹੀ ਨਸ਼ੇ ਫੈਲੇ ਗਏ। ਬਹੁਤ ਹੀ ਨਸ਼ੇ ਫੈ ਹੈਲੋ, ਹੁਣ ਇਹਨੂੰ ਗੌਰਮੈਂਟ ਨੂੰ ਗੌਰਮੈਂਟ ਨੂੰ ਉਹ ਲਾਉਣਾ ਚਾਹੀਦਾ ਸੀ। ਕਾਨੂੰਨ।
ਪਰ ਬੈਣ ਵੀ ਨ
ਰੋਟੀ ਦਾ ਕੀ ਸੀਜ਼ ਉਧਰ ਖਾ ਫ ਮੈਂ ਨਾਲ ਫੋਨ ਕਰਦਾ ਨੀਂਦ ਬਿਨਾਂ ਨਸ਼ੇ ਤੋਂ ਨੀਂਦ ਹੀ ਨੀ ਆਂਦੀ ਹੁਣ ਤੁਸੀਂ ਸਾਡੇ ਘਰ ਦੇ ਹਾਂਜੀ, ਸਾਡੇ ਘਰ ਦੇ ਨਾਲ ਹੈਗੇ ਜੇ ਇੱਕ ਅੰਕਲ ਹੈਗੇ ਨੇ ਮਤਲਬ ਉਹ ਨਾ ਇੰਨਾ ਨਸ਼ਾ ਕਰਦੇ ਨੇ। ਦੇਖਿਆ ਜਾਏ ਤਾਂ ਬਹੁਤ ਹੀ ਨਸ਼ਾ ਕਰਦੇ ਨੇ ਨਸ਼ੇ ਪਿਨਾ ਉਹਨਾ ਨੂੰ ਨੀਂਦ ਨੀ ਆਉਂਦੀ। ਹੁਣ ਉਹਨਾਂ ਦੀ, ਉਹਨਾਂ ਦਾ ਜਿਹੜਾ ਅੱਗੋਂ ਦੀ ਅੱਗੋਂ ਜਿਹੜੀ ਉਹਨਾਂ ਦੀ ਲੜਕਾ ਹੈਗਾ ਨਾ ਉਹਨਾਂ ਦਾ ਉਹ ਵੀ ਅੱਗੋਂ ਨਸ਼ਿਆਂ ਵਿੱਚ ਪੈ ਗਿਆ।
ਜੀ ਨਾ ਜੀ ਪੇੜੀ ਹੋਏਗੀ, ਉਹ ਮੇਰੀ
ਹੁਣ ਇਹ ਤੇ ਆਹੀ ਦੇ, ਬਹੁਤ ਜੇਵੇਂ ਆਪਾਂ ਕਰਾਂਗੇ ਮਤਲਬ ਐਂਨਜ ਹੀ ਅੱਗੋਂ ਦੀ ਅੱਗੇ ਦੀ ਪੀੜ੍ਹੀ ਵੀ ਐਂਨਜ ਹੀ ਆਏਗੀ।
ਹਾਂਜੀ, ਬਿਲਕੁਲ ਸਹੀ ਗੱਲ ਹੈ ਮੈਂ
ਜ਼ਿਆਦਾ ਤੋਂ ਜ਼ਿਆਦਾ ਮਤਲਬ ਕੀ ਰੋਕ ਲਗਾਉਣਾ ਚਾਹੀਦਾ ਇਹਨਦੇ 'ਤੇ।
ਹਾਂਜੀ। ਆ ਗਏ ਜੀ ਦੇਖੋ ਇੱਕ ਹੀ ਬਾਰ ਕੋਲ ਆ ਜਾਏਗੀ ਚੈਕ ਕਰ ਲੈਣਾ। ਹਾਂਜੀ।
ਛੋ ਛੋਟੇ- ਛੋਟੇ ਘਰਾਂ ਜੀ, ਉਹ ਜ਼ਿਆਦਾ ਨੁਕਸਾਨ ਦਿੰਦਾ ਹੈ। ਜਿਹੜੇ ਛੋ ਸਾਰਿਆਂ ਦੇ ਛੋਟੇ- ਛੋਟੇ ਘਰਾਂ ਵਿੱਚ ਵਿਕਦਾ ਹੈ। ਉਹ ਜ਼ਿਆਦਾ ਨੁਕਸਾਨ ਦਿੰਦਾ ਹੈ। ਦੇਖਾ ਜਾਏ ਤੇ। ਹੋਰ, ਤੇ ਹੋਰ ਬਸ ਉਹ ਹੀ ਜ਼ਿਆਦਾ ਨੁਕਸਾਨ ਦਿੰਦਾ ਹੈ, ਮੇਰੀ ਨਜ਼ਰ ਇਸਤੇ, ਮੈਂ ਦੇਖਿਆ ਜਾਏ ਤੇ। ਬਸ ਤੁਹਾਡੀ ਨਜ਼ਰ ਵਿੱਚ ਕਿ ਵੀ ਮਤਲਬ, ਮੈਨੂੰ ਕੈਵੇਂ ਕੰਟਰੋਲ ਕੀਤਾ ਜਾ ਸਕਦਾ ਹੈ? ਹੈਲੋ ਹੈਲੋ ਹੈਲੋ ਅ
ਮੈਂ ਕਿਆ ਸੀ, ਕਿ ਇਨ ਅ ਇਸ ਚੀਜ਼ ਦੀ ਦਵਾਇਆਂ ਬਣਦੀਆਂ ਨੇ। ਨਸ਼ੇ ਦੀ ਵੇਂਂ, ਬੈਨ ਵੀ ਨਹੀਂ ਕਰ ਸਕਦੇ ਇੱਕ ਜਗ੍ਹਾ
ਪਰ ਉਹਨੰਦੇ ਨਾਲ ਕੋਈ ਫਾਇਦਾ ਵੀ ਨਹੀਂ ਨੀ ਨਾ ਹੁੰਦਾ, ਹੁਣ ਕਈ ਹੈਗੇ ਨੇ ਜਿਹੜੇ
ਕਈ ਹੁੰਦੇ ਨੇ ਮੈਂਟਲੀ ਉਹਨਾ ਨੂੰ ਨੀਂਦ ਨਹੀਂ ਆਂਦੀ, ਨੀਂਦ ਨਹੀਂ ਆਂਦੀ ਮੈਂਟਲੀ ਫਿਰ ਇਹਨਾਂ ਨੂੰ ਦਵਾਈਆਂ ਬਣਾਉਣੀ ਪੈਂਦੀਆਂ।
ਹਮ।
ਫਿਰ ਨਸ਼ੇ ਦੀ ਦਵਾਇਆਂ ਹੁੰਦੀਆਂ ਨੇ। ਉਹਧੋ ਤੋਂ ਉਹਨਾ ਨੂੰ ਨਸ਼ਾ ਲੱਗ ਜਏ, ਦਵਾਈ ਵੀ ਇੱਕ ਹੀ ਨਸ਼ਾ ਹੀ ਹੁੰਦਾ ਹੈ। ਹੋਰ, ਦਾਰੂ ਵੇਖ ਲੋ ਦਾਰੂ ਇੱਕ ਜਗ੍ਹਾ ਸਹੀ ਵੀ ਹੈਗੀ ਹੈ, ਇੱਕ ਜਗ੍ਹਾ ਗ਼ਲਤ ਵੀ ਹੈਗੀ ਹੈ, ਸਿੱਧਾ ਲੀਵਰ ਖ਼ਰਾਬ ਕਰਦੀ ਏ।
ਬਿਨਾਂ
ਕਿੰਨੇ ਤਰ੍ਹਾਂ ਦਾ ਨਸ਼ਾ ਹੀ ਹੈਗਾ ਵੈਸੇ ਵੀ।
ਹਾਂਜੀ, ਇਹ ਵੀ ਜਾਦਾ ਨਸ਼ੇ ਆ ਕ ਪਰ ਅਸੀਂ ਜੋ ਜੋ ਜ਼ਿਆਦਾ ਨੁਕਸਾਨ ਜਿਵੇਂ ਚਿ ਟਾ ਵਗੈਰਾ ਹੋ ਗਿਆ, ਉਹ ਜ਼ਿਆਦਾ ਨੁਕਸਾਨ ਕਰਦੇ।
ਉਹ ਜ਼ਿਆਦਾ ਨੁਕਸਾਨ ਉਹ ਤੇ ਬੰਦੇ ਨੂੰ ਡੈਡ ਕਰ ਦੇਣੀ ਚਾਹੀਏ ਟੀ ਟਿ ਟੀਕੇ ਹੁੰਦਾ ਟੀ ਹੋਏ ਟੀਕੇ
ਜ਼ਿਆਦਾਤਰ ਹਾਂਜੀ ਟੀਕ ਹੋ ਗਏ। ਜ਼ਿਆਦਾਤਰ ਹੈ ਨਾ ਜ਼ਿਆਦਾਤਰ ਨਸ਼ੇ ਪੰਜਾਬ ਵਾਲੀ ਸਾਈਡ ਜ਼ਿਆਦਾ ਹੈਗੇ ਨੇ, ਆ ਹਾਂਜੀ ਉਸ ਤਰ੍ਹਾਂ ਜ਼ਿਆਦਾ ਹੈ। ਹਾਂਜੀ।
ਚੰਗਾ ਲੱਗਿਆ, ਸਤਿ ਸ੍ਰੀ ਅਕਾਲ ਜੀ -ਸਤਿ ਸ਼੍ਰੀ ਅਕਾਲ।